ਹੈਲੋ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਨੇ
ਬਸ ਵਧੀਆ ਤੁਸੀਂ ਦੱਸੋ
ਬਸ ਮੈ ਵੀ ਵਧੀਆ ਹੋਰ ਕੀ ਕਰਦੇ ਪਏ ਪਏ ਓ
ਬਸ ਜੀ ਵਧੀਆ ਪਿੱਛੇ ਅਰਦਾਸ ਹੋ ਰਹੀ ਆ ਅੰਮ੍ਰਿਤਸਰ ਸਾਹਿਬ ਜੀ ਦੀ।
ਹਾਂਜੀ ਹਾਂਜੀ ਓਥੇ ਕੀਰਤਨ ਲਾਯਾਂ ਦਾ ਸੀ ਨਾ ਇਸ ਟਾਈਮ ਲਾ ਦਈ ਦਾ। ਸ਼ਾਮ ਸੰਧਿਆ ਵੇਲੇ।
ਹਾਂ ਬਹੁਤ ਵਧੀਆ ਗੱਲ ਐ ਹਨਾ ਸਾਨੂੰ ਘਰ ਬੈਠੇ ਲਾਈਵ ਦਰਸ਼ਨ ਹੋ ਜਾਂਦੇ ਆ।
ਬਿਲਕੁਲ ਜੀ ਬਿਲਕੁਲ ਬਹੁਤ ਏ ਫੈਸਿਲਿਟੀਜ ਇੰਨੀ ਐਡਵਾਂਸ ਹੋ ਗਈਆਂ ਐਵੇ
ਅਸੀਂ ਓਥੇ ਹੀ ਬੈਠੇ ਆ।
ਬਿਲਕੁਲ ਬਿਲਕੁਲ ਜਿਵੇਂ ਹੁਨ ਬੰਦੇ ਦਾ ਕਈ ਵਾਰੀ ਹਾਂ ਬੰਦੇ ਦਾ ਕਈ ਵਾਰੀ ਇੰਨਾ ਮਨ ਪਰੇਸ਼ਾਨ ਹੁੰਦਾ ਵੇ ਬੰਦਾ ਕਈ ਵਾਰੀ ਜਾ ਵੀ ਨਹੀ ਸਕਦਾ ਕਿਥੇ। ਫੋਨ ਤੇ ਬੰਦਾ ਸ਼ਬਦ ਵਗੈਰਾ ਲਾ ਕੇ ਸੁਨ ਸਕਦਾ ਇੰਨਾ ਬੰਦਾ ਰਿਲੈਕਸ ਫੀਲ ਹੁੰਦਾ ਏ।
ਬਹੁਤ ਜ਼ਿਆਦਾ ਤੇ ਅ ਦੇਖੋ ਹੁਨ ਟੈਕਨੀਕ ਇੰਨੀਆਂ ਅੱਛੀਆਂ ਅੱਛੀਆਂ ਆਈਆਂ ਹੋਈਆਂ ਪਰ ਓਹ ਸਾਡੇ ਤੇ ਡਿਪੈਂਡ ਕਰਦਾ ਐ। ਕਿ ਅਸੀਂ ਟੈਕਨੀਕ ਦਾ ਕਿੱਦਾਂ ਯੂਜ ਕਰਨਾ ਆ। ਹੁਨ ਅਸੀ ਦੇਖੋ ਅਸੀਂ ਟੈਕਨੀਕ ਨੂੰ ਬਹੁਤ ਅੱਛੀ ਤਰਾਂ ਯੂਜ ਕਰ ਸਕਦੇ ਆ।
ਜੀ ਜੀ ਹਾਂ ਜਿਵੇਂ ਹੁਨ ਦੇਖੋ ਅੱਜ ਕੱਲ੍ ਬਿਲਕੁਲ ਅਜ ਕੱਲ ਅੱਜ ਕਲ ਜਿਵੇਂ ਕਿੰਨੇ ਮਤਲਬ ਗਲਤ ਯੂਜ ਵੀ ਕਰਦੇ ਨੇ ਸਕੈਮਸ ਵਗੈਰਾ ਕਰਦੇ ਨੇ ਐਹੀਓ ਚੀਜ਼ਾਂ ਦਾ ਗਲਤ ਹੀ ਮਤਲਬ ਇਸਤੇਮਾਲ ਜੀਵੇਂ ਅਜ ਕੱਲ ਜ ਇੱਕ ਪਾਸੇ ਸੁੱਖ ਕਿੰਨਾ ਕਿ ਅਸੀਂ ਬੈਂਕ ਦਾ ਕੰਮ ਅਸੀਂ ਘਰ ਬੈਠ ਬੈਠੇ ਕਰ ਸਕਨੇ ਆ ਔਨਲਾਈਨ ਪੇਮੈਂਟਸ ਪਰ ਕਈ ਹੁਨ ਇਹਦਾ ਮਿਸਯੂਜ ਕਰਦੇ ਨੇ ਦੇਖੋ ਸਾਡੇ ਨਾਲ ਸਕੈਮ ਕਰਦੇ ਨੇ ਹੈਨਾ ਕਿੰਨੀ ਗ਼ਲਤ ਚੀਜ਼ ਏ ਕਿੰਨਾ ਕਿਨਕਾ ਮਤਲਬ ਕਈਆਂ ਦੀ ਕਿੰਨੀ ਮਿਹਨਤ ਦੀ ਕਮਾਈ ਹੁੰਦੀ ਏ ਲੋਕ ਬਿਲਕੁਲ ਨੀ ਸੋਚਦੇ।
ਬਿਲਕੁਲ ਸਭ ਦੇ ਇਮੋਸ਼ਨਜ ਹੁੰਦੇ ਆ ਕੋਈ ਅੱਜ ਕੱਲ ਕੋਈ ਕਰਮਾਂ ਬਾਰੇ ਸੋਚ ਹੀ ਨਹੀਂ ਰਿਹਾ ਆ ਕਿ ਅਹ
ਹਾਂ
ਅਸੀਂ ਜੋ ਕਰ ਰਹੇ ਆ ਪਤਾ ਏ ਕੀ ਗੱਲ ਆ ਕਿਸੇ ਨੂੰ ਦੁਖੀ ਕਰਕੇ ਤੇ ਫੇਰ ਅਸੀਂ ਅਪਨੀ ਚੀਜ਼ਾਂ ਕੰਪਲੀਟ ਕਰੀਏ ਏਹ
ਨਹੀਂ ਨਹੀਂ ਫੇਰ ਓਹ ਦੇਖੋ ਫੇਰ ਮਨ ਨੂੰ ਸ਼ਾਂਤੀ ਵੀ ਨਹੀਂ ਮਿਲਦੀ ਇਕ ਹੁੰਦਾ ਨਾ ਸਕੂਨ ਮਿਲਦਾ ਓਹ ਫਿਰ ਓਹ ਕਿੱਥੇ ਨਾ ਕਿੱਥੇ ਚੀਜ਼ਾਂ ਰੱੜਕਦੀਆਂ ਨੇ ਓਹ ਅਗ
ਰੜਕਦੀਆਂ ਹਾਂਜੀ ਹਾਂਜੀ ਰੜਕਦੀਆਂ ਹੁਨ ਤੁਸੀਂ ਮੰਨੋਗੇ ਨੀ ਨਾ ਹਾਂਜੀ ਹਾਂਜੀ ਦੱਸੋ
ਮੈਂ ਕਿਆ ਹੁਨ ਜਿਵੇਂ ਕਈ ਇੱਕ ਤਾਂ ਹੁੰਦਾ ਨਾ ਜਿਵੇਂ ਕਈ ਮਤਲਬ ਸਹੀ ਮਤਲਬ ਤਰੀਕੇ ਨਾਲ ਜਿਵੇਂ ਪੈਸੇ ਕਮ ਕੁਮ ਕਰਕੇ ਕਮਾੰਦੇ ਨੇ ਖਾਂਦੇ ਨੇ ਆਪਨਾ ਸੁਖੀ ਰਹਿੰਦੇ ਨੇ ਭਾਵੇਂ ਦੋ ਵਕਤ ਦੀ ਰੋਟੀ ਖਾਂਦੇ ਨੇ ਹੈਨਾ ਹੁਨ ਕਈ ਹੁੰਦੇ ਨੇ ਦੂਜੇ ਤਰੀ ਕੇ ਨਾਲ ਕਮਾੰਦੇ ਨੂੰ ਓਹ ਬੰਦਾ ਟੈਂਨਸ਼ਨਾਂ ਚ ਈ ਮਰਿਆ ਰਹਿੰਦਾ ਹੁਨਦਾ ਵੀ ਹਾਂ ਕਿੱਥੇ ਸਾੰਮਾ ਗੇ ਇੰਨਾ ਹੈਗ ਹੈਗਾ ਵੇ ਤੇ ਓਹਨਾਂ ਨੂੰ ਦੂਜੀ ਟੈਂਸ਼ਨ ਪਈ ਰਹਿੰਦੀ ਏ ਇਹ ਨੀ ਟੈਸ਼ਨ ਵੀ ਹੈਗਾ ਵੇ ਓਹ ਟੈਸ਼ਨ ਹੈਗੀ ਬੀ ਹੈਗਾ ਸਾਮਬਨਾ ਕਿੱਥੇ ਵੈ ਇਹਨੂੰ
ਹਾਂ ਬਿਲਕੁਲ ਸਹੀ ਕਹਿ ਰਹੇ ਔ ਵੀ ਅਸੀਂ ਕਿੱਥੇ ਸਾ ਇੱਕ ਗੱਲ ਦੱਸਾਂ ਅੱਜ ਦੇ ਟਾਈਮ ਚ ਜਿੰਨਾ ਅਹ ਬਿਲਕੁਲ ਦੋ ਟਾਈਮ ਦੀ ਜੋ ਰੋਟੀ ਖਾ ਰਿਆ ਤਾਜ਼ੀ ਖਾ ਰਿਆ
ਬਿਲਕੁਲ ਬਿਲਕੁਲ ਬਹੁਤ ਸੂਖੀ ਏ ਜੀ ਓਹ ਬਹੁਤ ਜ਼ਿਆਦਾ ਮੈਂ ਵੀ ਅਸੀਂ ਵੀ ਦੇਖਿਆ ਜੇ ਨਾ ਸਾਡੇ ਜੋ ਰੀਲੇ ਰਿਲੇਟਿਵਸ ਵਿੱਚ ਜਿਵੇਂ ਸਾਡੇ ਰਿਲੇਟਿਵਸ ਵਿੱਚ ਇੱਕ ਹੈਗੇ ਨੇ ਨਾ ਤੇ ਚਲੋ ਅਸੀਂ ਤਾਂ ਓਹਨਾਂ ਨਾਲੋ ਬਹੁਤ ਠੀਕ ਹੈਗੇ ਆ ਚਲੋ ਦੋ ਵਕਤ ਰੋਟੀ ਖਾਂਨੇ ਆ ਵੀ ਬਹੁਤ ਦਿੱਤਾ ਰੱਬ ਨੇ ਸ਼ੁਕਰ ਓਹਨਾਂ ਦਾ ਹੈਨਾ ਅਸੀਂ ਅਸੀਂ ਕਈਆਂ ਨੂੰ ਵੇਖੇ ਤੇ ਕਈਆਂ ਦੀ ਡਰੀਮ ਏ ਜਿਹੜੀ ਸਾਡਾ ਲਾਈਫ ਸਟਾਈਲ ਏ ਹੈਨਾ
ਬਿਲਕੁਲ ਤੇ ਸਾਡੀ ਕਈ ਆ ਸਾਨੂੰ ਜੋ ਦਿੱਤਾ ਫੇਰ ਅਸੀਂ ਓਹ ਚ ਬਿਲਕੁਲ ਵੀ ਸੈਟਿਸਫਾਈਡ ਨਹੀਂ ਹੁੰਦੇ ਸਾਨੂੰ ਐ ਲਗ
ਹਾਂ ਬਸ ਹਾਂ ਬਸ ਓਹੀ ਏ ਨਾ ਬੰਦੇ ਦੀ ਬੰਦੇ, ਬੰਦੇ ਦੀ ਨੀਡਸ ਵਦਦੀਆ ਰਹਿੰਦੀਆਂ, ਬ ਐਵੀ ਦੇਖੋ ਨੀਡਸ ਨਹੀਂ ਹੁੰਦੀ, ਨੀਡਸ ਸਾਡੀ ਕੀ ਏ ਪਰਸਨਲ ਸਾਨੂੰ ਰੋਟੀ ਪਾਨੀ ਐ ਮਿਲਦਾ ਰਹੇ ਹੈਨਾ ਸ਼ਾਨੁ ਸ਼ੈਲਟਰ ਸਾਡੀ ਨੀਡਸ ਏ ਇਕ ਹੋ ਵੀ ਹਾਂ ਸਾਡੀ ਜਿਹੜੀ ਵੀ, ਸਾਨੂੰ ਓਹ ਚਾਹੀਦਾ ਉਹ ਸਮਾਨ ਸਾਡੀ ਚੋਆਇਸ ਹੋ ਗਈ, ਵੀ ਸਾਨੂੰ ਇਸ ਤੋਂ ਸਾਨੂੰ ਨੀਡ ਤੋਂ ਉੱਪਰ ਚਲੇ ਜਾਂਨੇ ਆ ਫੇਰ ਅਸੀਂ ਫਿਰ ਉਹ ਸਾਨੂੰ ਜਾਦਾ ਤੰਗ ਕਰਦੀ ਚੀਜ਼ਾਂ
ਆਪਾਂ ਨਾ ਇੱਕ ਕੰਫਰਟ ਜ਼ੋਨ ਚ ਰਹਿ ਗਏ ਆ, ਜਿੰਨਾ ਜ਼ਿਆਦਾ ਫੈਸਿਲਿਟੀਸ ਉਨੇਈ ਜ਼ਿਆਦਾ ਅਸੀ ਲੋ ਆੰ ਗਰੋ ਨਹੀਂ ਕਰ ਪਾ ਰਹੇ, ਹਾਂਜੀ ਜਿਨਾਂ ਦੇ ਕੋਲ ਫੈਸਿਲਿਟੀਸ ਹੈਗੀ ਆ ਉਹ ਫੈਸਿਲ ਦਾ ਸਹੀ ਯੂਜ ਵੀ ਕਰ ਰਿਹਾ ਪਰ ਜਿੰਨਾ ਫੂਲ ਫੈਸਿਲਿਟੀਜ਼ ਨਹੀਂ ਆ, ਜਿਨਾਂ ਕੋਲ ਕਈਆਂ ਕੋਲ ਫੈਸਿਲਿਟੀਜ਼ ਹੈਗੀ ਆ, ਉਹ ਮਿਸਯੂਜ ਵੀ ਕਰਦਾ ਆ ਜਿੱਦਾਂ ਹੁਨ ਤੁਸੀਂ ਨੈਟ- ਨੈਟ ਨੂੰ ਹੀ ਦੇਖ ਲਓ ਇੰਟਰਨੈਟ ਚਲਾਈ ਜਾਨਾ, ਸਕਰੋਲਿੰਗ ਕਰਦੇ ਰਹਿਨਾ ਸਾਨੂੰ ਕੀ ਮਿਲ ਰਿਹਾ ਸਾਡੀਆਂ ਅ ਅੱਖਾਂ ਖ਼ਰਾਬ ਹੋ ਰਈਆਂ ਨੇ, ਸਾਡਾ ਅਹ ਮੈਂ ਕਹਨਾ ਲਾਈਫ ਸਟਾਈਲ ਸਾਡਾ ਟਾਈਮ ਵੇਸਟ ਹੋ ਰਿਆ ਸਾਨੂੰ ਟਾਈਮ ਦੀ ਇੰਪੋਰਟੈਂਸ ਅੱਜ ਦੇ ਟਾਈਮ ਮੋਸਟਲੀ ਲੋਕਾਂ ਨੂੰ
ਨਈ ਪਤਾ, ਨਈ ਪਤਾ ਬਿਲਕੁਲ ਨਈ ਪਤਾ ਜੀ ਕਇਯਾ ਨੂੰ ਤਾ ਜਿਵੇਂ ਤਾਂ ਹੀ ਤਾਂ ਵੇਖੋ ਸਾਡਾ ਦੇਸ਼ ਇੰਨਾ ਪਿੱਛੇ ਰਹਿ ਗਿਆ, ਤੁਸੀਂ ਹੋਰਾਂ ਆਲੇ ਪਾਸੇ ਦੇਖੋ ਨੈੱਟ ਦਾ ਗਲਤ ਮਿਸਯੂਜ਼ ਨਹੀਂ ਕਰਦੇ, ਸਕਰੋਲ ਨੀ ਕਰਦੇ, ਰੀਲਸ ਵਗੈਰਾ ਹੈ ਨਾ ਵੀਡੀਓਜ਼ ਨੀ ਦੇਖਦੇ, ਫਾਲਤੂ ਟਾਈਮ ਵੀਡੀਓ ਗੇਮਸ ਨੀ ਖੇਲਦੇ, ਉਹ ਨੈੱਟ ਨੂੰ ਕੀ ਕਰਦੇ ਨੇ ਆਪਣੇ ਸਭ ਆਪਣੀ ਸਟੱਡੀ ਪਰਪਸ ਵਿੱਚ ਯੂਜ ਕਰਦੇ ਨੇ ਹੈ, ਨਾ ਆਪਣੇ ਵਰਕ ਫਰੋਮ ਹੋਮ ਵਿੱਚ ਯੂਜ ਕਰਦੇ ਦੇਖੋ ਉਹਦਾ ਉਹਨਾਂ ਨੂੰ, ਕਿੰਨਾ ਫਾਇਦਾ ਵੀ ਹੋ ਰਿਹਾ, ਬਾਹਰ ਦੇ ਮੁਲਕ ਦੇਖੋ ਬੱਚਾ ਅਗਰ ਏ ਟੀਨ ਦਾ ਹੁੰਦਾ ਨਾ ਉਸ ਤੋਂ ਬਾਅਦ ਨਾਲੇ ਉਹਦੇ ਤੇ ਸਾਰੇ ਉਹ ਸੁੱਟ ਦਦੇ ਨੇ ਜ਼ਿੰਮੇਵਾਰੀ, ਵੀ ਹਣ ਤੂੰ ਖੁਦਦਾ ਕਮਾਣਾ ਖੁਦ ਦਾ ਖਾਣਾ, ਖੁਦ ਦੀ ਪੜ੍ਹਾਈ ਖਰਚਾ ਤੂੰ ਖੁਦ ਕਰਨਾ ਸਾਡੇ ਏਥੇ ਜਦ ਤਕਨ ਬੱਚਾ ਕਮਾਨ ਨੀ ਲੱਗ ਜਾਂਦਾ ਭਾਵੇਂ ਤੇਈ ਚੌਵੀ ਸਾਲ ਦਾ ਹੋ ਜਾਵੇ, ਅਸੀਂ ਉਹਦੇ ਉਹਨੂੰ ਮਤਲਬ ਸਪੋਰਟ ਕਰਨੇ ਆ, ਬਟ ਨਹੀਂ ਔਰ ਇਹ ਗਲਤ ਚੀਜ਼ ਏ ਐਦੇ ਨਾਲ ਬੰਦਾ ਬੱਚਾ ਹਮੇਸ਼ਾ ਮਤਲਬ ਉਹ ਰਹਿੰਦਾ ਖੋ ਸਾਡੇ ਤੇ ਡਿਪੈਂਡ ਰਹਿੰਦਾ।
ਸਾਡੇ ਤੇ ਡੀ ਪੈਂਡ ਤੁਸੀਂ ਮੰਨੋਗੇ ਨੀ ਅ ਮੇਰੀ ਇੱਕ ਰਿਲੇਟਿਵ ਆ, ਮੇਰੀ ਮਾਸੀ ਦੀ ਬੇਟੀ ਆ, ਉਹ ਜਪਾਨ ਚ ਆ ਅ ਕੰਪਨੀ ਦੇ ਥਰੂ ਉਹਨਾ ਦੀ ਜੋਬ ਜਪਾਨ ਚ ਆ, ਹਸਬੈਂਡ ਵਾਈਫ ਦੀ ਤੁਸੀਂ ਮੰਨੋਗੇ ਨੀ, ਜਿਹੜੀ ਉਹਨਾਂ ਦੀ ਅਹ ਛੋਟੀ ਬੇਟੀ ਹੈ, ਉਹ ਤਿੰਨ ਸਾਲ ਦੀ ਸੀ, ਉਦੋਂ ਉੱਥੇ ਗਏ ਸੀਗੇ
ਹਾਂਜੀ
ਤੇ ਉਹ ਬੇਟੀ ਉਹਨਾਂ ਦੀ ਕਹਿੰਦੇ, ਸੈਵਨ ਈਅਰਸ ਤੱਕ ਕ ਜਾਪਾਨ ਚ ਬੱਚਿਆਂ ਨੂੰ ਸਟੱਡੀ ਨਹੀਂ ਹੁੰਦੀ, ਉਹਨਾਂ ਨੂੰ ਸਕੂਲ ਲਿਜਾਇਆ ਜਾਂਦਾ ਉਹਨਾਂ ਨੂੰ ਕੀ ਸਿਖਾਦੇ ਆ, ਅਹ ਤੁਸੀਂ ਕਲੀਨਿੰਗ ਕਿਵੇਂ ਰੱਖਣੀ ਆ ਤੁਸੀਂ ਆਪਣੇ ਆਪ, ਆਪਣਾ ਕੰਮ ਕਿਵੇਂ ਕਰਨਾ ਆ। ਤੁਸੀਂ ਹੈਂਡਵੋਸ਼ ਕਿਵੇਂ ਕਰਨਾ ਆ, ਤੁਸੀਂ ਆਪਣੇ ਕੱਪੜੇ ਆਪਣੇ ਸ਼ੂਜ ਪ੍ਰੋਪਰ ਜਗ੍ਹਾ ਤੇ ਕਿਵੇਂ ਰੱਖ
ਹਾਂ ਮਤਲਬ ਹਾਂ, ਜਿਵੇਂ ਸ਼ੁਰੂ ਤੋਂ ਹੀ ਜਿਵੇਂ ਬੱਚੇ ਨੂੰ, ਉਹਦੇ ਖੁਦ ਤੇ ਡਿਪੈਂਡ ਰਹਿਣਾ ਸਿਖਾਇਆ ਜਾਵੇ ਤੁਸੀਂ ਆਪਣੇ ਮਾਂ ਪਿਓ ਤੇ ਡਿਪੈਂਡ ਹੋਨਾ, ਜਿਵੇਂ ਅਜ ਕਲ ਦੇਖੋ ਰੀਲਸ ਵੀ ਤਾਂ ਆਂਦੀਆ ਨੇ, ਕਿਨੇ-ਕਿਨੇ ਜਿਵੇਂ ਚਾਈਨੀਜ਼ ਬੱਚੇ ਹੁੰਦੇ ਨੇ ਕਿਵੇਂ ਸਕੂਲੋਂ ਆ ਕੇ ਖੁਦ ਦਾ ਖਾਣਾ ਪ੍ਰੀਪੇਅਰ ਕਰਦੇ ਨੇ, ਆਪਣੀ ਚੀਜ਼ਾਂ ਸੈਟ ਰੱਖਦੇ ਨੇ ਬੈਗ ਉਹਦੀ ਜ੍ਹਗਹ ਤੇ ਰੱਖਦੇ ਨੇ
ਤੁਸੀਂ ਮੰਨੋਗੇ ਨੀ ਉੱਥੇ ਪੜ੍ਹਾਈ ਦਾ ਅ ਮਤਲਬ ਇਹ ਨੀ ਦਿੰਦੇ ਬਰਡਨ ਨਈ ਦਿੰਦੇ ਸੈਵਨ ਈਅਰਸ ਤੱਕ ਤਾਂ ਉੱਥੇ ਪੜ੍ਹਾਈ ਅਲਾਊਡ ਹੀ ਨਈ ਆ, ਸਟੱਡੀ ਉੱਥੇ ਰੂਲ ਸਿਖਾਉਂਦੇ ਆ।
ਹਾਂਜੀ ਅਗਰ- ਅਗਰ ਮੈਂ ਆਪਣੀ ਵੀ ਤੁਹਾਨੂੰ ਗੱਲ ਕਰਾਂ, ਆਪਣੇ ਇੱਥੇ ਦੀ ਵੀ ਸਾਡੇ ਤੇ ਪਤਾ ਕੀ ਜਾਦਾ ਥਿਊਰੀ ਤੇ ਮਤਲਬ ਜ਼ੋਰ ਪਾਏਆ ਜਾਂਦਾ ਜੋ ਕਿ ਸਾਡੇ ਅੱਗੇ ਕੰਮ ਨੀ ਆਣਾ ਤੁਸੀਂ ਪ੍ਰੈਕਟੀਕਲ ਵਰਕ ਕਰਾਓ ਬੱਚੇ ਨੂੰ। ਜਿਵੇਂ ਅੱਜ-ਕੱਲ੍ਹ ਅਸੀਂ ਸਾਇੰਸ ਤੇ ਲ ਲਈਏ ਜਿਵੇਂ ਅਸੀਂ ਸਾਇੰਸ ਲ ਲਈਏ ਸਾਇੰਸ ਵਿੱਚ ਕੀ ਬੱਚੇ ਨੂੰ ਮਤਲਬ ਕੇ ਓ ਅ ਜਿਵੇਂ ਹੁੰਦੇ ਨਾ ਉਹਦੇ ਵਿੱਚ ਪ੍ਰੈਕ ਪ੍ਰੈਕਟੀਕਲਸ ਹੁੰਦੇ ਨੇ ਕੈਮਿਸਟਰੀ ਵਿੱਚ ਬੱਚੇ ਨੂੰ ਬਸ ਲਿਖਵਾਏ ਜਾਂਦੇ ਨੇ ਲਿਖਵਾਈ ਜਾਂਦੇ ਨੇ ਦੇਖੋ ਬੱਚੇ ਨੂੰ ਤੁਸੀਂ ਲੈਬ ਵਿੱਚ ਲੈ ਕੇ ਜਾਓ ਉਹਨੂੰ ਪ੍ਰੈਕ ਟੀਕਲ ਕਰਕੇ ਦਿਖਾਓ। ਅੱਖਾਂ ਸਾਹਮਣੇ ਤਾਂ ਕਿ ਬੱਚੇ ਨੂੰ ਪਤਾ ਚੱਲੇ ਹਾਂ। ਥੀ ਬਿਲਕੁਲ ਸਈ ਗੱਲ ਏ ਦੇਖਦਾ ਹਾਂ। ਬਸ ਓਹ ਐ ਨਾ ਦੇਖੋ ਹਾਂ, ਹੁਣ ਅਸੀਂ ਵੀ ਦੇਖ ਦੇਖੋ ਅਸੀਂ ਆਪਣੇ ਤੇ ਵੀ ਲਾ ਲਈ ਹੁਣ ਸਾਨੂੰ ਐਡਸ ਆਦੀਆਂ ਨੇ ਟੀ ਵੀ ਵਿੱਚ ਸਾਨੂੰ ਕੋਈ ਦੱਸਦਾ ਸਾਨੂੰ ਐਨਾ ਯਾਦ ਨੀ ਰਹਿੰਦਾ ਸੀ ਕਿ ਕਿਸੇ ਚੀਜ਼ ਨੂੰ ਦੇਖਦੇ ਆ ਦੇਖੋ ਸਾਡੇ ਸਾਮਣੇ ਅਗਰ ਪੰਜ ਛੇ ਵਾਰੀ ਤੁਸੀਂ ਅਗਰ ਮੈਂ ਖੁਦ ਦਾ ਦੱਸਾਂ ਇੱਕ ਵਾਰੀ ਮੇਰੇ ਨਾਲ ਏਦਾਂ ਈ ਹੋਇਆ ਸੀ ਮੈਂ ਨਾ ਮਤਲਬ ਅਸੀਂ ਕਿੱਥੇ ਜਾ ਰੇ ਸੀ ਸਫ਼ਰ ਵਿੱਚ ਤੇ ਜਿਵੇਂ ਯੂਟਿਊਬ ਜਿਵੇਂ ਅ ਫੋਂਸ ਵਗੈਰਾ ਲਗਾਏ ਦੇ ਸੀ ਕਾਰ ਈਚ, ਕਨੈਕਟ ਕੀਤਾ ਸੀ ਬਲੂਟੂਥ ਨਾਲ, ਤੇ ਵਿੱਚ ਵਿੱਚ ਨਾ ਕਾਫ ਕਈ ਵਾਰੀ ਐਡਸ ਆ ਗਈਆਂ ਲਕਸ ਸਾਬੁਨ ਦੀਆਂ ਮਤਲਬ ਪੰਜ ਛੇ ਵਾਰੀ ਆ ਗਈ ਹੋਣੀ ਏ ਤੇ ਉਸ ਟੈਮ ਮੈਨ ਐਨਾ ਪਤਾ ਨੀ ਸੀ ਸਟਾਰਟਿੰਗ ਵਿੱਚ ਨਵਾਂ-ਨਵਾਂ ਚੱਲਿਆ ਸੀ।
ਹਾਂਜੀ-ਹਾਂਜੀ।
ਤੇ ਲਕਸ ਸਾਬੁਨ ਦੀ ਨਾ ਪੰਜ-ਛੇ ਵਾਰੀ ਐਡ ਆ ਗੀ ਤੇ ਅਸੀਂ ਜਦੋਂ ਹੋਟਲ ਵਿੱਚ ਗਏ ਤੇ ਸਾਨੂੰ ਸਾਬੁਨ ਦੀ ਲੋੜ ਸੀ। ਓਹ ਅਸੀਂ ਦੁਕਾਨ ਤੇ ਗਏ ਨਿੱਚੇ ਕੈਮਿਸਟ ਦੇਖ ਕੇ ਤੇ ਉਹਨੇ ਸਾਨੂੰ ਪੁੱਛਿਆ ਤੁਹਾਨੂੰ ਕੇੜਾ ਸਾਬੁਨ ਚਾਹੀਦਾ ਤੇ ਓਨੇ ਸਾਡੇ ਸਾਹਮਣੇ ਨਾ ਚਾਰ ਪੈ ਚਾਰ-ਪੰਜ ਸਾਬੁਨ ਰੱਖਤੇ ਲਕਸ ਸੀ ਇੱਕ ਵਿੱਚੋਂ ਹੁਣ ਪਤਾ ਨੀ ਦੋ-ਤਿੰਨ ਏਦਾਂ-ਏਦਾਂ ਹੋਰ ਸੀ ਬਟ ਉਹ ਦਿਮਾਗ ਜੋ ਚੀਜ਼ ਫਿਕਸ ਸੀ ਨਾ ਕਿਉਂਕਿ ਲਕਸ- ਲਕਸ ਸੁਨਦੇ ਆ ਰਹੇ ਸੀ ਐਨੇ ਟੈਮ ਤੋਂ ਤੇ ਓਹੀਓ ਚੀਜ਼ ਹਾਤੀ ਹਾਂ ਹੱਥ ਇ ਓਦੇ ਤੇ ਪਿਆ ਲਕਸ ਤੇ ਕਿਉਂਕਿ ਸਾਡੇ ਦਿਮਾਗ ਚ ਚੀਜ਼ ਈ ਓਇਓ ਆਈ ਦੀ ਸੀ।
ਬਿਲਕੁਲ-ਬਿਲਕੁਲ ਸਾਡਾ ਬ੍ਰੇਨ ਕੀ ਸਿਗਨਲ ਦੇ ਰਿਆ ਓ ਡਿਪੈਂਡ ਕਰਦਾ। ਹੁਣ ਤੁਸੀਂ ਮੰਨੋਗੇ ਨੀ ਮੇਰਾ ਬੇਟਾ ਫਾਈਫ ਏਅਰਸ ਦਾ ਹੁਣ ਹਜੇ ਸਿਕਸ ਕੰਪਲੀਟ ਨਈ ਹੋਇਆ ਓਦਾ ਤੇ ਓਦਾ ਮਾਇੰਡ ਏਦਾਂ ਦਾ ਅ। ਮੈਂ ਕਹਿਨੀ ਆ ਹਰ ਬੱਚੇ ਦਾ ਮਾਇੰਡ ਕੰਪਿਊਟਰ ਆ ਬਟ ਓ ਅ ਕੀ ਸਿੱਖ ਰਿਹਾ ਓਦਾ ਇਨਵਾਇਰਮੈਂਟ ਕੀ ਯਾ ਓਦਾ ਇਨਵਾਇਰਮੈਂਟ ਕੀ ਆ ਓਦਾ ਮਾਹੌਲ ਕੀ ਆ ਓਹ ਕੀ ਕਰ ਰਿਹਾ ਉਹਨੂੰ ਕੀ ਸਿਖਾਇਆ ਜਾ ਰਿਹਾ, ਓਨੂੰ ਕੀ ਦਿਖਾਇਆ ਜਾ ਰਿਹਾ ਬਸ ਡਿਪੈਂਡ ਓਥੇ ਆ। ਮਾਈੰਡ ਸਭ ਦਾ ਸ਼ਾਪ ਆ ਬੱਚਿਆਂ ਦਾ ਅੱਠ ਸਾਲ ਦੀ ਉਮਰ ਤੱਕ ਬੱਚੇ ਦਾ ਮਾਇੰਡ ਕੰਪਿਊਟਰ ਆ, ਤੁਸੀਂ ਅੱਠ ਸਾਲ ਦੀ ਉਮਰ ਚ ਬੱਚੇ ਨੂੰ ਦਸ ਤੋਂ ਬਾਰਾਂ ਲੈਂਗੁਏਜੀਸ ਸਿਖਾ ਸਕਦੇ ਓ ਬਹੁਤ ਕੀ ਸੀਗੀ ਪਤਾ ਤੁਹਾਨੂੰ ਮੇਰਾ ਆਪਣਾ ਬੱਚਾ ਪੰਜ ਲੈਂਗੁਏਜਿਸ ਬੋਲਦਾ। ਮੇਰਾ ਬੱਚਾ ਖੁਦ ਪੰਜ ਲੈਂਗੁਏਜੀਸ ਬੋਲਦਾ ਤੇ।
ਬੋਤ ਅੱਛੀ ਗੱਲ ਐ ਦੇਖੋ ਅੱਗੇ ਐ ਵੀ ਇੱਕ ਟੈਲੈਂਟ ਹੁੰਦਾ ਬੱਚੇ ਦੇ ਅੰਦਰ, ਹਾਂ ਐ ਵੀ ਇੱਕ ਟੈਲੈਂਟ ਇੱਕ ਤਰੀਕੇ ਦਾ
ਪਿੰਸ ਦਾ ਬੋਹਤ ਬੜਾ ਹੱਥ ਆ ਚਾਹੇ ਬੱਚਾ ਖਰਾਬ ਨਿਕਲ ਰਿਆ ਚਾਹੇ ਚੰਗਾ ਨਿਕਲ ਰਿਆ ਬੱਚੇ ਦਾ ਜੜ੍ਹਾਂ ਤੋਂ ਬੋ, ਫੇਰ ਬੱਚਾ ਬੜਾ ਹੋ ਗਿਆ ਨਾ ਅਸੀਂ ਓਨੂੰ ਓ ਚੀਜ਼ ਲਈ ਪੁਸ਼ ਕਰਾਂਗੇ ਨਾ ਓ ਇਰੀਟੇਟ ਹੋਜੂਗਾ।
ਸਹੀ ਗੱਲ ਏ, ਬਿਲਕੁਲ ਸਹੀ ਗੱਲ ਏ, ਦੇਖੋ ਪਤਾ ਕਿ ਹਰ ਇੱਕ ਪੈਰੇਟ ਹਰ ਇੱਕ ਪੈਂਡੇ ਹਰ ਇੱਕ ਪੈਰੇਟ ਆਪਣੇ ਵੱਲੋਂ ਬਹੁਤ ਅੱਛੀ ਕੋਸ਼ਿਸ਼ ਕਰਦਾ ਅਪਨਾ ਬੈਸਟ ਦੇਦਾ। ਬਟ ਉਹ ਹੁੰਦਾ ਨਾ ਸਭ ਤੋਂ ਔਰ ਉਸ ਅਸੀਂ ਕੇਇੰਦੇ ਆ ਨਾ ਕਿ ਪੈਰੇਟਸ ਦਾ ਸਭ ਤੋਂ ਵੱਡਾ ਰੋਲ ਹੁੰਦਾ, ਨਹੀਂ ਸ ਤੁਹਾਡਾ ਰੋਲ ਹੁੰਦਾ ਉਹ ਬੱਚਾ ਰਹਿ ਕਿਉ ਜਾ ਓਦਾ ਸਰਕਲ ਕੇੜਾ ਫਰੈਂਡ ਸਰਕਲ ਕਿਹੜਾ ਸਭ ਤੋਂ ਵੱਡਾ ਰੋਲ
ਦੇਖੋ ਵੰਨ ਤੋਂ ਲੈ ਕੇ, ਵੰਨ ਤੋਂ ਲੈ ਕੇ ਏਟ ਈਅਰਸ ਤੱਕ ਬੱਚੇ ਦਾ ਰੋਲ ਜੋ ਵੀ ਹੈ, ਓਦਾ ਜੋ ਨੀਂਹ ਪੱਕੀ ਹੁੰਦੀ ਹੈ, ਓਹ ਪੇਰੈਂਟਸ ਦੇ ਹੱਥ ਚ ਹੁੰਦੀ ਐ। ਨੈਕਸਟ ਫੇਰ ਓਹ ਬੱਚਾ ਅਗਰ ਸਰਕਲ ਚ ਜਾਂਦਾ, ਨਾਈਨ ਤੋਂ ਬਾਅਦ ਫੋਰਟੀਨ ਈਅਰਸ ਤੱਕ, ਫਿਰ ਬੱਚੇ ਚਿਆਂ ਨਾਲ ਥੋੜਾ ਫਰੈਂਕ ਹੋ ਜੋ, 'ਲੇਕਿਨ ਬੱਚਿਆਂ ਨੂੰ ਮਤਲਬ ਓਹ ਬੈਲੇੈਂਸ ਕਰਕੇ ਚਲੋ ਚੀਜ਼ਾਂ ਕਿ ਉਹਨੂੰ ਉਹ ਫਰੈਂਡ ਸਰਕਲ ਬਾਹਰ ਨੀਡ ਨਾ ਪਵੇ, ਉਹਨੂੰ ਇਹ ਕਵੇ ਨਹੀਂ ਮੈਂ ਸੇਫ ਆ ਮੇਰੇ ਪੇਰੈਂਟਸ ਦੇ ਵਿੱਚ, ਮੈਨੂੰ ਮੇਰੇ ਪੇਰੈਂਟਸ ਤੇ ਪੂਰਾ ਭਰੋਸਾ ਮੇਰਾ ਪੇਰੈਂਟਸ ਮੇਰੇ ਸਾਥ ਦਿੰਦਾ ਚੰਗੀ ਮਾੜੀ ਗੱਲ ਦਾ।
ਬਿਲਕੁਲ-ਬਿਲਕੁਲ।
ਅੱਜ ਕੱਲ੍ਹ ਤਾਂ ਬਹੁਤ ਇੰਪੋਰਟੈਂਟ ਹੋ ਗਿਆ, ਹੁਣ ਮੇਰਾ ਬੇਟਾ ਉਹਨੂੰ
ਬਸ ਫਿਰ ਅੱਜ ਕੱਲ ਵੇਖੋ ਟਾਈਮ ਵੀ ਨਹੀਂ ਹੈਗਾ ਨਾ ਮਾਵਾਂ ਮਤਲਬ ਮਾਵਾਂ ਉਹਨਾਂ ਕੋਲ ਬਈ ਟਾਈਮ ਦੇ ਨੂੰ ਕਿ ਅੱਜ ਕੱਲ ਹਰ ਕੋਈ ਬੰਦਾ, ਹਾਂਜੀ!
ਟਾਸਕ, ਸਭ ਤੋਂ ਬੜਾ ਟਾਸਕ ਆ, ਸਾਰੇ ਪੇਰੈਂਟਸ ਆਪਣੇ ਵੱਲੋਂ ਬੈਸਟ ਦਿੰਦੇ ਨੇ। ਹਾਂਜੀ- ਹਾਂਜੀ।
ਹਾਂਜੀ-ਹਾਂਜੀ ਚਲੋ ਜੀ, ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ।